ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਵੀਰੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ?
ਹਾਂਜੀ, ਹਾਂਜੀ ਵਧੀਆ, ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰਦੇ?
ਕੁਛ ਨਹੀਂ ਆਪਣੀ ਡਿਊਟੀ ਤੇ ਸੀ ਤੁਸੀਂ ਦੱਸੋ?
ਮੈਂ ਬਸ ਵੇਹਲਾ ਹੀ ਸੀ ਅੱਜ। ਤਾਂ ਮੈਂ ਕਿਹਾ ਭਾਜੀ ਨੂੰ ਫੋਨ ਕਰ ਲਾ, ਉਹਨਾਂ ਨੇ ਤਾਂ ਕਰਨਾ ਨੀ।
ਮੈਂ ਹਾਲੇ ਕਰ ਨਹੀਂ ਸਕਦਾ।
ਅੱਛਾ, ਅੱਛਾ।
ਮੈਂ ਜੀ ਸਾਲੇ ਸਮਝ ਸਕਦਾ।
ਅੱਛਾ, ਅੱਛਾ ਠੀਕ ਆ।
ਮੈਂ ਉਹ ਤੁਹਾਨੂੰ ਪਤਾ ਆਪਣਾ ਹਾਂ ਸਭ ਵਧੀਆ ਵਧੀਆ ਆਪਾਂ ਨੂੰ ਪਤਾ ਬਸ ਡਿਊਟੀ। ਮੈਂ ਫਾਰਮਾ ਚ ਮੈਡੀਕਲ ਚ।
ਅੱਛਾ, ਅੱਛਾ।
ਹਾਂ ਫਾਰਮਾ ਕੰਪਨੀ ਚ ਨਾ ਡਿਊਟੀ ਡਿਊਟੀ ਤੇ ਕਰ ਕਰ ਡਿਊਟੀ ਡਿਊਟੀ।
ਅੱਛਾ, ਅੱਛਾ ਮਤਲਬ ਜੋਬ ਕਰਦੇ ਹੋ ਤੁਸੀਂ ਹੈ ਨਾ?
ਹਾਂਜੀ-ਹਾਂਜੀ ਜੋਬ ਕਰਦੇ ਹਾਂ ਅੱਜ ਦੇ ਟਾਈਮ ਚ ਦੇਖੋ ਕਰਨਾ ਚਾਹੀਦਾ ਕੁਛ ਨਾ ਕੁਛ। ਚਾਹੇ ਤੁਸੀਂ ਜੋਬ ਕਰੋ ਚਾਹੇ ਤੁਸੀਂ ਬਿਜ਼ਨਸ ਕਰੋ।
ਠੀਕ ਆ ਠੀਕ ਆ ਨਾਲੇ ਜੇ। ਜਿਵੇਂ ਸਟੂਡੈਂਟ ਕਈ ਹੁੰਦੇ ਨਾ ਬਈ ਜਿਹੜੇ ਵੀ ਪੜ੍ਹਦੇ ਵੀ ਹੁੰਦੇ ਕੰਮ ਵੀ। ਕਰਦੇ ਹੁੰਦੇ। ਪਾਰਟ ਟਾਈਮ ਜੋਬ ਵੀ ਕਰਦੇ। ਉਹ ਵੀ ਵਧੀਆ ਹੁੰਦਾ ਆਪਣਾ ਜਿਹੜਾ ਪਰਸਨਲ ਜਿਹੜਾ। ਖ਼ਰਚਾ ਉਹ ਨਿਕਲ ਜਾਂਦਾ ਹੈ ਨਾ ਬਈ?
ਹਾਂ ਇਹ ਤਾਂ ਹੈ ਫਿਰ ਗੱਲ ਦੇ। ਬਿਲਕੁਲ, ਬਾਹਰਲੇ ਦੇਸ਼ 'ਚ ਤੁਸੀਂ ਵੇਖ ਲਓ ਤਾਂ ਸਟੂਡੈਂਟ ਕੰਮ ਵੀ ਕਰਦੇ ਹੈ। ਤੇ ਪਰ ਸਟੱਡੀ ਵੀ ਕਰਦੇ ਹਨ ਦੇ ਨਾਲ।
ਹਾਂ-ਹਾਂ ਬਿਲਕੁਲ-ਬਿਲਕੁਲ।
ਸਟੱਡੀ ਤਾਂ ਬਹੁਤ ਜ਼ਰੂਰੀ ਹੈ। ਜਿਸ ਟਾਈਮ ਉਦਯੋਗ ਬਹੁਤ ਜ਼ਰੂਰੀ ਹੈ।
ਮੈ ਲੇ ਵੀ ਆਇਆ ਜਦੋਂ ਬੰਦਾ ਜਦੋਂ ਸਟੂਡੈਂਟ ਕੋਈ ਜਿੱਦਾਂ ਏਹ। ਪੜ੍ਹਦਾ ਵੀ ਹੋਵੇ ਤੇ ਨਾਲ ਕੋਈ ਜੋਬ ਵਗੈਰਾ ਵੀ ਕਰਦਾ ਹੋਵੇ ਨਾ। ਫੇਰ ਉਹਨੂੰ ਇੱਕ ਬਈ ਕਦਰ ਜਿ ਪੈਂਦੀ ਅਪਣੇ ਕਿੱਤੇ ਦੀ ਹਨਾ। ਜੇ ਪੇਰੈਂਟਸ ਦੇ ਥਰੂ ਬੰਦਾ ਕਰੇ ਫੇਰ ਉਹਨੇ ਬੱਚਾ ਕਦਰ ਨਹੀਂ ਸਮਜ ਪਾਂਦਾ ਜਲਦੀ।
ਹੁ।
ਹੁ।
ਬਸ ਉਹਨਾਂ ਨੂੰ ਫੇਰ ਇਹ ਹੁੰਦਾ ਨਾ ਕਿ ਸਾਨੂੰ ਅਪਨਾ ਖਰਚਾ ਖੁਦ ਨਿਕਾਲਨਾ ਪਊਗਾ।
ਹਾਂ-ਹਾਂ ਇਹ ਤਾਂ ਹੈ ਬਿਲਕੁਲ।
ਪਹਿਲੇ ਤਾਂ ਦੇ ਦਿੰਦੀ ਆ ਫੈਮਿਲੀ ਵੀ ਹਾਂ ਚਲੋ ਕਿੰਨੇ ਚਾਹੀਦੇ ਦਸ ਚਾਹੀਦੇ ਵੀਹ ਚਾਹੀਦੇ ਤੀਹ ਚਾਹੀਦੇ ਸਕੂਲ ਚ ਭਰਨੇ ਕੋਲਜ ਚ ਭਰਨੇ। ਹੁਣ ਉਹਨਾਂ ਨੂੰ ਖੁਦ ਪੁੱਛਨਾ ਪੈਂਦਾ ਨਾ।
ਹਾਂ-ਹਾਂ ਸਹੀ ਗੱਲ ਹੈ ਨਾਲੇ ਫੇਰ ਇਹ ਵੀ ਹੈ ਨਾ ਵਿੱਚ ਛੋਟੇ ਹੁੰਦੇ। ਟੈਂਨ ਟੈਂਨਥ ਸਟੈਂਡਰਡ ਤੱਕ ਤਾਂ ਚਲੋ। ਨਿਕਲ ਜਾਂਦਾ ਅੱਗੇ ਜਾ ਕੇ ਫੇਰ ਔਖਾ ਹੋ ਜਾਂਦਾ ਨਾ ਬੱਚਾ ਵੀ ਮੈਚੋਓਰ ਹੋ ਜਾਂਦਾ। ਤਾਂ ਉਹਨੂੰ ਵੀ ਫੇਰ ਲੋੜ ਪੈਂਦੀ ਪੈਸੇ ਦੀ ਕਿੱਥੇ ਖਰਚੇ ਵ।
ਉਹ ਤਾਂ ਹੈ ਈ ਗੱਲ ਫੇਰ ਹੁਣ ਸਾਡੇ ਇੱਥੇ ਦੇ। ਇੰਡੀਆ ਚ ਤਾਂ ਇਹੀ ਹੈ ਕਿ ਅਗਰ ਤੁਸੀਂ ਦੇਖੋ ਜੋਬ ਨੌਕਰੀ ਕਰੋਗੇ ਤੇ ਬਿਜਨਸ ਕਰੋਗੇ ਦੇਖੋ। ਜਿਹਦੇ ਤੁਸੀਂ ਅਪਨਾ ਘਰ ਚਲਾ ਸਕਦੇ ਹੋ ਠੀਕ ਹੈ ਅਸੀਂ ਬਾਹਰਲੇ ਮੁਲਕ। ਦੀ ਅਗਰ ਗੱਲ ਕਿਤੀ ਨਾ ਤੋ ਉੱਥੇ ਬੰਦਾ ਅਗਰ। ਪੜਾ ਲਿਖਾ ਵੀ ਨਹੀਂ ਇੰਨੀ ਸਟੱਡੀ ਵੀ ਨੀ ਕੀਤੀ ਉਹਨੇ ਲੇਕਿਨ ਫਿਰ ਵੀ ਉਹਨਾਂ ਦੇ ਸਕੋਪ ਹੈ। ਉਹ ਉਹਨਾਂ ਨੂੰ ਆਪਣੀ ਸਿਟੀ ਤੋਂ ਜਿਵੇਂ ਉਹ। ਰਹਿੰ ਤੁਹਾ ਅੱਠ ਨੂੰ ਹਜ਼ਾਰ ਤੋਂ ਕੰਮ ਕੋਈ ਦਿਣ। ਦੇਦਾ ਨਿ ਜ਼ਿਆਦਾ ਨ। ਇਹਦੇ ਵਿੱਚ ਉਹ ਅਪਨਾ ਵੀ ਨੀ ਕਾਰਨਾ ਤੇ ਘਰ ਦਾ ਵੀ ਨੀ ਕਾਰਨਾ।
ਹਾਂ-ਹਾਂ ਬਿਲਕੁਲ ਸਹੀ ਗੱਲ।
ਹੁਣ ਸਟੱਡੀ ਕਰਾਂਗੇ ਅਸੀਂ ਅੱਛੀ ਪੋਸਟ ਤੇ ਹੈਗੇ ਤੇ ਡਿਗਰੀ ਵੇਖ। ਕਿ ਅੱਜ ਸਾਡਾ ਘਰ ਸਾਰਾ ਜੌਬ ਤੇ ਹ।
ਹੁ ਹੁ ਹੁ।
ਇਹਨੇ ਐਮ ਏ ਕੀਤੀ ਇਹਨੇ ਬੀ ਐਡ ਕੀਤੀ ਇਹਨੇ ਪੰਦਰਾਂ ਹਜ਼ਾਰ ਸੈਲਰੀ ਬੀਹ ਹਜ਼ਾਰ ਸੈਲਰੀ। ਹ।
ਠੀਕ ਆ ਠੀਕ।
ਐਕਸਪੀਰੀੰਸ ਤਾ ਕੋਈ ਪੁੱਛਦਾ ਨੀ ਡਿਗਰੀ ਪੁੱਛਦਾ ਅੱਜ ਦੇ ਟਾਇਮ ਚ।
ਕਿਤੇ ਵੀ ਸਕਿੱਲਸ ਹੀ ਕੰਮ ਆਂਦੀਆਂ ਨੇ ਕਿਉਂਕਿ ਜੋਬ ਵਗੈਰਾ ਤਾਂ ਬੜੀ ਔਖੀ ਹੋ ਗਈ ਅੱਜ ਕ।
ਹਾਂ ਅਰ ਨੌਲੇਜ ਹੈ। ਤੁਹਾਡੇ ਕੋਲ ਅਪਨਾ ਤੁਹਨੇ ਕੰਪਿਊਟਰ ਅਗਰ ਤੁਹਾਨੂੰ ਵੀ ਸਟੱਡੀ ਕੀਤੀ ਹੋਈ ਹੈ ਤੁਹਾਨੂੰ ਕੰਪਿਊਟਰ ਦੀ ਪ। ਪੂਰੀ ਨੌਲੇਜ ਆ ਤੁਹਾਨੂੰ ਜਦ ਵੀ ਨੌਕਰੀ ਮਿਲਦੀ ਉਹ।
ਹੂ ਹੂ ਇਹ ਤਾਂ ਹੈ ਬਿਲਕੁਲ
ਹ ਜੋੋਬ ਤਾਂ ਅਜੇ ਦੇ ਟਾਈਮ ਵੀ ਬੋਤ ਜ਼ਰੂਰੀ ਹੈ ਮੈਂ ਬੀ ਪਿਛਲੀ ਵੀਕ ਏਨੀ ਬਾਰਿਸ਼ ਪਈ ਸੀ ਏਨੀ ਬਾਰਿਸ਼ ਸਾਡੇ ਉੱਥੇ ਹਰਿਆਣਾ ਚ ਪੂਰੀ ਬਾਰਿਸ਼ ਹੀ ਬਾਰਿਸ਼। ਤਿੰਨ ਦਿਨ ਰਹੀ ਸੀ ਅਪਨੇ ਮਲਬ ਫਰਾ ਥਰਸਡੇ, ਫ੍ਰਾਈਡੇ, ਸੈਚਰਡੇ ਤੇ ਮੈਂ ਡਿਊਟੀ ਤੇ ਆਇਆ ਨਹੀਂ।
ਸਮਝ ਗਿਆ ਉਹ ਪੂਰਾ ਦਿਨ ਈ ਮਤਲਬ ਜੋ ਬਾਰਿਸ਼ ਦਾ ਰਿਹਾ ਥੋੜ੍ਹੀ ਥੋੜ੍ਹੀ ਕਰਕੇ ਹੈਨਾ।
ਹਾਂ ਉਹ ਸਾਡੇ ਇੱਥੇ ਪਾਨੀ ਵੀ ਬੋਤ ਜਲਦੀ ਪੈਂਦਾ ਬਹੁਤ ਜਲਦੀ ਭਰ ਜਾਂਦਾ ਬੋਤ ਲੋਕਾਂ ਦੇ ਘਰੋ ਚ ਚਲੋ ਸਾਡਾ ਤਾਂ ਤੁਹਾਡਾ ਘਰ ਤਾਂ ਲੇਕਿਨ ਹੈ ਤੇ ਨੀ। ਏਦਰ ਜਾਂਦੈ ਨੀਚੇ।
ਹਾਂਜੀ-ਹਾਂਜੀ, ਓ ਹੁੰਦੀ ਐ ਪਾਣੀ ਅੰਦਰ ਦੀ ਤਰਫ ਓਨੂੰ ਜਿੱਥੇ ਡਲਾਨ ਹੋਵੇ ਓਥੇ ਨੂੰ ਚੱਲ ਜਾਂਦਾ ਨਾ ਫੇਰ
ਹਾਂ, ਹੋਰ ਬਾਰਿਸ਼ ਤਾਂ, ਅਸੀਂ ਜਾ ਨੀ ਸਕਦੇ ਕਿਉਂ ਰਿਕਕ ਵਾਲੀ ਗੱਲ ਹੋ ਜਾਂਦੀ ਏ।
ਹਾਂ-ਹਾਂ, ਬਿਲਕੁਲ।
ਬਾਈਕ ਖ਼ਰਾਬ ਹੋ ਜਾਂਦੀ ਆ, ਐਕਟਿਵਾ ਖਰਾਬ ਹੋ ਜਾਂਦੀ ਆ ਅਸੀਂ ਓ ਚਲਦੇ ਆਏ ਓ ਵੀ ਖਰਾਬ ਹੋ ਜਾਂਦੀ ਆ, ਬੈਟਰੀਆਂ ਓਨਾ ਦੀ ਖਰਾਬ ਹੋ ਜਾਂਦੀ ਐ।
ਹਾਂ, ਜਿੱਦਾਂ ਹੁਨ ਇਨਵੇਟਰ ਲੱਗੇ ਹੁੰਦੇ ਜੇ ਅੰਦਰ ਨੂੰ ਵੱੜ ਜੇ ਪਾਣੀ ਫ੍ਰੀਜ, ਇਨਵੇਟਰ, ਅਲਮਾਰੀ ਸਬ ਕੁਛ ਖਰਾਬ ਹੋਨ ਦਾ ਡਾਰ ਰੈਂਦਾ ਹਣਾ।
ਉੱਪਰ ਤੋਂ ਲਾਈਟ ਈ ਨੀ ਹੁੰਦੀ। ਅਗਰ ਫਿਰ ਐਸੀ ਪੂਰੇ ਘਰ ਚ ਕਰੰਟ ਫੈਲ ਜੇ।
ਹਾਂ-ਹਾਂ ਬਿਲਕੁਲ।
ਏ ਦਿੱਕਤ ਐ ਮੇਨ ਤਾਂ, ਪਰ ਅਸੀਂ ਨਾ ਸਾਡਾ ਅਪਨਾ ਯੇ ਹੈ ਕਿ ਚਲੋ ਤਿੰਨ ਦਿਨ ਛੁੱਟੀ ਰੀ ਐ ਹੁਣ ਅਪਣਾ ਜੋਬ ਤੇ ਆ ਗੇ ਮਾੜੇ ਪੈਸੇ ਆਂਦੇ ਹਾੱਥ ਚ।
ਅੱਛਾ-ਅੱਛਾ।
ਸਾਡੇ ਤੋਂ ਏ ਮਨ ਐ ਦੇਖੋ, ਕਾੰਮ ਕੋਈ ਛੋਟਾ-ਵੱਡਾ ਨੀ ਹੁੰਦਾ ਠੀਕ ਐ। ਤੁਸੀ ਜੋਬ ਕਰਦੇ ਓ ਜੋਬ ਕਰੋ, ਤੁਸੀ ਬਿਜ਼ਨਸ ਕਰਨਾ ਚਾਂਦੇ ਓ ਬਿਜਨਸ ਕਰ ਲੋ।
ਹਾਂ-ਹਾਂ ਏ ਤਾਂ ਹੈ, ਬਈ ਜਿੱਥੇ ਨੂੰ ਅਪਣਾ ਇੰਟਰਸਟ ਬਣੇ ਹਣਾ ਬਈ। ਜਿੱਥੇ ਨੂ ਤੁਆਡਾ ਮਾਇੰਡ ਜਾਦਾ ਬਈ ਤ ਭਗਦਾ ਓਥੇ ਨੂੰ ਕਾਰ ਲੇ ਬੰਦਾ ਫਿਰ ਅਪਣੇ ਇੰਟਰਸਟ ਦੇ ਸ੍ਹਾਬ ਨਾਲ ਹਣਾ ਵਈ।
ਓ ਤਾਂ ਹੈ ਈ ਫੇਰ ਵੇਲੇ ਨਾ ਤੂਸੀ ਬੈਠੋ, ਓ ਕੈਂਦੇ ਨੇ ਕੌਲਾ ਕਰੋ ਹੂਣ ਕੈਂਦੇ ਏ ਨਾ ਲੋਕੀ ਕਿ ਹਾਂ, ਖਾਲੀ ਦਿਮਾਗ ਸ਼ੈਤਾਨ ਦਾ ਘਰ ਓਈ ਬਨ ਜਾਂਦੈ।
ਹਾਂ, ਬਿਲਕੁਲ-ਬਿਲਕੁਲ।
ਹੁਣ ਘਰ ਬੈਠੇ ਨਾਲ
ਹਾਂ-ਹਾਂ।
ਡਿਊਟੀ ਦਾ ਏ ਆ ਕੇ ਓਣੂ ਪਤਾ ਸਵੇਰੇ ਜਾਣਾ, ਇਸ ਟਾਈਮ ਵਾਪਸ ਆਨਾ ਕੁਛ ਪੈਸੇ ਆਉਂਗੇ ਸਾਡੇ ਕੋਲ। ਅਪਣਾ ਵੀ ਖਰਚਾ ਨਿਕਲੂੰਗਾ ਤੇ ਅਪਨਾ ਫੈਮਲੀ ਦਾ ਵੀ ਨਿਕਲੂਂਗਾ।
ਹਾਂ-ਹਾਂ, ਬਿਲਕੁਲ ਸਈ ਗਾੱਲ ਐ।
ਓ ਜੇ ਆਪਾਂ ਸੋਚੀਏ ਓਦਾ ਕੀ ਫੈਦਾ।
ਬਿਲਕੁਲ-ਬਿਲਕੁਲ, ਨਾਲੇ ਅ ਵੈਸੇ ਵੀ ਅਠਾਰਾਂ ਸਾਲ ਤੋਂ ਜ ਬੱਚਾ ਉੱਪਰ ਹੋ ਜੇ ਓਨੂੰ ਫੇਰ। ਮੇਚੋਰਟੀ ਦੇ ਸ੍ਹਾਬ ਨਾਲ ਅ, ਫੇਰ ਅਪਣੇ ਆਪ ਈ ਸਮਝ ਆ ਜਾਂਦੀ ਬੀ ਨਈ ਹੁਣ ਮੈਂ ਕਾੰਮ ਕਰਨਾ, ਆਪਣੇ ਘਾਰ ਦਾ ਵੀ ਵੇਖਣਾ ਆਪਣੇ ਵੀ ਖਰਚੇ ਥੋੜੇ ਸੰਭਾਲਣੇ ਮੈਂ। ਹਣਾਂ ਬਈ
ਹੂੰ।
ਬਟ ਥੋਨੂੰ ਇੱਕ ਗੱਲ ਅ ਕੈਵਾਂ ਮੈਂ, ਮੈਂ ਆੱਜ-ਕਾਲ ਤਾ ਅੱਠ ਅਠਾਰਾਂ ਸਾਲ ਦੇ ਬੱਚੇਆਂ ਦੇ ਕੋਈ ਫੈਦਾ ਨੀ ਐ। ਨੌਕਰੀਆਂ ਤਾਂ ਨ ਬ ਆਪਣਾ ਪਤਾ ਨੀ ਕੀ ਲੜਕੇ ਦੇ ਪਿੱਛੇ ਚੱਲਦਾ ਬਸ
ਹਾਂ-ਹਾਂ, ਸਈ ਗੱਲ ਏ ਆੱਜ-ਕਾੱਲ ਤੇ ਚਾਰੋਂ ਪਾਸੇ ਬਾੱਸ ਆਹੀ ਕੋਛ ਐ।
ਬੱਸ ਓਈ ਚੱਲਦਾ ਸਾਰੀ ਜਗਾ। ਅ ਇਹ ਹੈ ਉਹ ਹੈ ਫੈਮਲੀ ਦੀ ਤਰਫ ਨਹੀਂੀ ਕੋਈ ਵੇਖਦਾ ਬਸ ਆਪਣਾ ਗਿਆਰਾਂ ਵਜੇ ਬਾਰਾਂ ਵਜੇ
ਔਰ
ਉਹ ਤਾਂ ਹੈ ਦੇਖੋ ਅੱਜ ਦੇ ਟਾਈਮ ਚ ਫੈਮਿਲੀ ਨੂੰ ਅੱਛੇ ਨਾਲ ਹੋਣਾ ਚਾਹੀਦਾ ਕਰੋ ਡਿਊਟੀ ਕਰੋ ਬਣਾ ਰੱਖੋ
ਹਾਂ ਹਾਂ ਤੁਸੀਂ ਕਿਨੀ ਮਤਲਬ ਕੁਆਲੀਫਿਕੇਸ਼ਨ ਕਿੱਥੇ ਤੱਕ ਦੀ ਤੁਹਾਡੀ
ਅ ਮੈਂ ਫਾਰਮਾ ਚ ਲੱਗਿਆ ਹੋਇਆ ਤੇ ਮੈਂ ਹਾਲੇ ਮੈਨੇ ਐਮ ਬੀ ਏ ਕਰ ਰਿਹਾ ਕੋਰਸਪੋਂਡਸ ਮੇਰੇ ਬੀ ਲਗਭਗ ਹੋ ਗਿਆ ਬਸ ਨੇਕਸੱਟ ਐਗਸਾਮ ਦੇਵਾਂਗਾ
ਅੱਛਾ ਬੀ ਏ ਕਰ ਰਹੇ ਓ ਤੁਸੀਂ
ਨਹੀਂ ਹੋ ਗਿਆ ਮੇਰੀ ਬੀ ਏ ਅੱਜ ਇਗਜਾਮ ਦਿਤਾ ਵੀ ਇਸੇ ਸਾਲ ਤੇ ਹੁਣ ਨੈਕਸਟ ਚ ਮੈਂ ਮੇਰੇ ਫਾਰਮ ਭਰਾਂ ਗਾ
ਅੱਛਾ ਅੱਛਾ ਅੱਛਾ
ਹਾਂ ਐਮ ਏ ਕਰਕੇ ਆਪਣਾ ਵ
ਉਹ ਬਹੁਤ ਵਧੀਆ
ਤੁ ਮੇ ਇੰਟਰਸਟ ਵੀ ਟੀਚਿੰਗ ਲਈਨ ਚ ਫਾਰਮਾਂ ਛੱਡ ਦਗਾ ਬ ਮੈਨੂੰ ਟੀਚਿੰਗ ਲਾਈਨ ਚ ਜਾਵਾਂਗਾ ਕਿਉਂਕਿ ਮੇਰੇ ਤਿੰਨ ਚਾਰ ਬੱਚੇ ਆ ਉਹ ਵੀ ਟਿਊਸ਼ਨ ਤੇ ਆਉਂਦੇ ਆ ਚਾਰ ਪੰਜ ਬੱਚੇ
ਅੱਛਾ ਅੱਛਾ
ਹਾਂ ਫਿਰ ਨਾ ਹੁਣ ਵੀ ਵੇਖਦਾ ਥੋੜਾ ਜਿਹਾ
ਠੀਕ ਆ ਠੀਕ ਆ ਵਧੀਆ ਚਲੋ ਜਿੱਥੇ ਨੂੰ ਇੰਟਰਸਟ ਹੋਵੇ ਉੱਥੇ ਨੂੰ ਵੀ ਜਾਣਾ ਚਾਹੀਦਾ
ਹੁਣ ਅਸੀਂ ਕਿਉਂ ਸਕੂਲੇ ਚ ਪੈਸੇ ਫੂਕੇ ਹੈ ਅਸੀਂ ਕਿਉਂ ਫੂੱਕ ਪੰਦਰਾਂ ਹਜ਼ਾਰ ਬੀਸ ਹਜ਼ਾਰ ਤੀਹ ਹਜ਼ਾਰ ਚਾਲੀ ਹਜ਼ਾਰ ਅਜੇ ਪ੍ਰਾਈਵੇਟ ਚ ਦੋ ਤਿੰਨ ਹਜ਼ਾਰ ਆਪਣਾ ਫਾਰਮ ਭਰੋ ਤੁਸੀਂ ਯ ਆਪਣਾ ਸਿੱਧਾ ਘੰਟੇ ਦੇ ਲਓ ਆਪਣਾ
ਹਾਂ ਇਹ ਤਾਂ ਹੈ ਨਾਲੇ ਉਹ ਫਿਰ ਰੈਗੂਲਰ ਜਾਣਾ ਪੈਂਦਾ ਉਹਦੇ ਅਤੇ ਟਾਈਮ ਵੀ ਖ਼ਰਾਬ ਹੁੰਦਾ ਇਹ ਕੋਰਸਪੋਡਸ ਵਧੀਆ ਘਰ ਬੈਠੇ ਬੈਠੇ ਥੋੜੇ ਜਿਹੇ ਪੈਸੇ ਉਹਨਾਂ ਲਈ ਡਿਗਰੀ ਮਿਲ ਜਾਂਦੀ
ਹਾਂ ਉਹ ਡਿਗਰੀ ਸਾਰੀ ਜਗ੍ਹਾ ਚੱਲਦੀ ਐ ਸਰਕਾਰੀ ਨੌਕਰੀ ' ਪ੍ਰਾਈਵੇਟ ਨੌਕਰੀ ' ਉਹਨਾਂ ਨੂੰ ਕੋਈ ਮਤਲਬ ਤੁਸੀ ਪ੍ਰਾਈਵੇਟ ਕੀਤੀ ਕੇ ਤੁਸੀਂ ਰੈਗੂਲਰ ਉਹ ਮਤਲਬ ਤੁਹਾਡੇ
ਹਾਂ ਹਾਂ ਇਹ ਤਾਂ ਹੈ ਬਿਲਕੁਲ
ਅਗਰ ਤੁਹਾਡੀ ਡਿਗਰੀ ਆ ਗਈ ਤਾਂ ਬਸ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਤੋਂ ਬ ਸਾਰੇ ਕਹਿੰਦੇ ਆ ਕਿ ਆਪਣਾ ਬੱਚਾ ਫਰੀ ਨਾ ਰਹੇ ਆਪਣਾ ਕੁਛ ਨਾ ਕੁਛ ਕਰਦਾ ਰਹੇ
ਹਾਂ ਹਾਂ ਇਹ ਤਾਂ ਹਾਂ ਵੀ ਕੋਈ ਨਾ ਕੋਈ ਕੋਰਸ ਜਾਂ ਸਕਿੱਲ ਡਿਵਲਪ ਕਰਨੀ ਚਾਹੀਦੀ
ਹਾਂ ਹੁਣ ਦੋ ਤਿੰਨ ਸਾਲ ਤੱਕ ਵੇਖ ਲਓ ਆਪਣਾ ਮੇਰੀ ਐੱਮ ਏ ਡਬਲ ਐੱਮ ਏ ਕੰਪਲੀਟ ਹੋ ਚੁੱਕੇ ਐਂ ਜੀ ਠੀਕ ਫਿਰ ਉਹ ਦੇ ਬਾਅਦ ਆਪਣਾ ਆਰਾਮ ਨਾਲ ਸਕੂਲ ਚ ਆਪਣਾ ਵਧੀਆ ਲਗ ਜਾਗੇ ਕਿਆ ਦਿੱਕਤ ਐ
ਹਮ ਹਮ ਵੈਸੇ ਤਾਂ ਵੈਸੇ ਤਾਂ ਜੇ ਤੁਸੀਂ ਟੀ ਟੀਚਿੰਗ ਲਾਈਨ 'ਚ ਜਾਣਾ ਉਹਦੇ ਲਈ ਮੇ ਬੀ ਬੀ ਐਡ ਕਰਨੀ ਬਹੁਤ ਜ਼ਰੂਰੀ ਐ ਹੈ ਨਾ
ਬੀ ਐਡ ਤਾਂ ਕਰਾਂਗਾ ਹਾਂ ਬੀ ਐਡ ਤਾਂ ਮੈਂ ਕਰਾਂ ਗਾ
ਹਾਂ ਬੀ ਐ ਡ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਤਾਂ ਕੰਪਲਸਰੀ ਹੋ ਗਿਆ ਸ਼ਾਇਦ ਜਿੱਦਾਂ ਹੁਣ ਤੁਸੀਂ ਕੋਈ ਵੱਡੇ ਜਿਹੇ ਸਕੂਲ ਜਾਓਗੇ ਪੜ੍ਹਾਉਣ ਉਹਦੇ ਵਾਸਤੇ ਤਾਂ ਫਿਰ ਪ੍ਰਿੰਸੀਪਲ ਮੈਨੇਜਮੈਂਟ ਉਹੀ ਮੰਗਦੀ ਵੀ ਬੀ ਐਡ ਹੋਣੀ ਚਾਹੀਦੀ ਆ
ਬੀਐਡ ਤੋਂ ਬਿਨਾਂ ਤਾਂ ਕੁੱਛ ਨਹੀਂ ਆ। ਬੀਐਡ ਤਾਂ ਜੀ ਬਹੁਤ ਜ਼ਰੂਰੀ ਨੇ।
ਉਹ ਤਾਂ ਹੈ ਬਿਲਕੁਲ।
ਹਾਂ ਜਿਹੜਾ ਮੈਂ ਦੇਖਦਾ
ਬੀਐਡ ਤੁਸੀ ਰੈਗੂਲਰ ਤੋਂ ਕਰੋਗੇ ਯਾ ਕੋਰਸ ਪੌਂਡੇਸ ਤੋਂ ਕਰੋਗੇ?
ਕੋਰਸ ਪੌਂਡਸ ਚ ਕਰਾਂਗਾ ਸਾਰਾ ਕੁਛ।
ਅੱਛਾ ਅੱਛਾ।
ਮੇਰੀ ਐਮ ਏ ਹੋ ਗਈ ਡਬਲ ਐਮ ਏ ਹੋ ਗਈ ਐਹ ਵੀ ਮੈਂ ਕੋਰਸ ਪੌਂਨਡਸ ਕਰਾਂਗਾ।
ਅੱਛਾ, ਅੱਛਾ।
ਫੇਰ ਮੈਂ ਬੀ ਐਡ ਵੀ ਅਪਣਾ ਉਹਦੇ ਵੱਲ ਹੀ ਕਰਾਂਗਾ।
ਹੂੰ, ਹੂੰ ਚਲੋ ਵਧੀਆ ਬੰਦੇ ਨੂੰ ਵਿਹਲਾ ਨੀ ਬੈਣਾ ਚਾਹੀਦਾ।
ਮੈਂ ਇਸ ਲਈ ਤੇ ਕਹਿ ਰਿਹਾ ਕਿ ਅਗਲੇ ਸਾਲ ਮੈਂ ਐਮ ਏ ਦੇ ਫਾਰਮ ਭਰਾਂਗਾ ਨਾ ਜਿਦੇ ਚ ਐਮ ਏ ਡਬਲ ਐਮ ਏ ਕਰਾਂਗਾ। ਤੇ ਮੈਂ ਕਿਸੇ ਸਕੂਲ ਚ ਵੇਖ ਲਾਂਗਾ ਦੋ ਤਿੰਨ ਸਾਲ ਐਕਸਪੀਰੀਅੰਸ ਲੇ ਲਾਂਗਾ।
ਹਾਂ, ਹਾਂ ਮਤਲਬ ਕਿਹੜੇ ਸਟੈਂਡਰਡ ਤੱਕ ਦੇ ਬੱਚਿਆਂ ਨੂੰ ਤੁਸੀ ਵੀ ਅ ਪ੍ਰੈਫਰ ਕਰੋਗੇ ਪੜਾਉਣਾ।
ਆ ਪੋਲਟੀਕਲ ਸਾਇੰਸ, ਹਿਸਟਰੀ।
ਅੱਛਾ, ਅੱਛਾ।
ਹਾਂਜੀ।
ਠੀਕ ਆ, ਅੱਛਾ ਓਥੇ ਇੰਟਰਸਟ ਐ ਤੁਹਾਡਾ।
ਹਾਂ, ਹਿਸਟਰੀ, ਪੋਲਟ ਸਾਇੰਸ ਮੈਂਥ ਏਹਦੇ ਵਿੱਚ ਈ ਕਰਨਾ। ਬਾਕੀਆਂ ਨੇ ਕੁਛ ਨੀ ਪਤਾ ਫਿਊਚਰ ਐ ਪਤਾ ਨੀ ਕਿੱਥੇ ਲੈ ਕੇ ਜਾਊਂਗਾ।
ਚਲੋ ਵਧੀਆ ਏ ਇਹ ਵੀ ਸਬਜੈਕਟ ਹਾਰਡ ਈ ਐ ਇੱਕ ਤਰ੍ਹਾਂ ਦੇ।
ਹਾਂ ਹਾਰਡ ਵੀ ਐ ਤੇ ਅਪਣਾ ਅਹ ਠੀਕ ਐ ਚਲੋ ਸਰ ਜੀ ਠੀਕ ਐ।
ਹਾਂਜੀ ਚਲੋ ਠੀਕ ਆ ਵੀਰ ਜੀ ਹੈਂ, ਫਿਰ ਕਰਦੇ ਆਂ ਗੱਲ ਠੀਕ।